ਹੈਲੋ।
ਹਾਂਜੀ ਸਸ ਸਸ਼੍ਰੀ ਕਾਲ ਭਾਜੀ।
ਸਸ ਸ਼੍ਰੀ ਕਾਲ ਭਾਜੀ ਹੋਰ ਠੀਕ ਓ?
ਵਦੀਆ-ਵਦੀਆ, ਸਭ ਠੀਕ ਤੁਸੀਂ ਯਾਦ ਕਰ ਲੇਆ।
ਬਸ ਕਰ ਲੇਆ ਬਸ ਯਾਦ ਹੁਣ ਪੁੱਛੋ ਨਾ।
ਹੂੰ, ਪੁੱਛੋ ਨਾ ਐ ਤੇ ਬੜੀ ਗ਼ਲਤ ਗੱਲ ਐ ਭਾਜੀ, ਤੁਸੀਂ ਅੱਖੇ ਪਿੱਛੇ ਕਰਦੇ ਨੀ ਯਾਦ।
ਬਸ ਭਾਜੀ ਕੀ ਕਰੀਏ, ਹੋਰ ਘਰ ਸਾਰੇ ਠੀਕ ਨੇ?
ਸਭ ਠੀਕ ਨੇ ਤੁਸੀਂ ਸੁਨਾਓ, ਤਾਡੇ ਘਰ ਸਭ ਠੀਕ, ਬੱਚੇ ਠੀਕ?
ਹਾਂਜੀ, ਸਭ ਠੀਕ, ਸਭ ਠੀਕ।
ਹਾਂ ਚੱਲੋ ਬਾ ਠੀਕ
ਹੋਰ
ਰੈਣੇ ਚਾਈਦੇ, ਜੋਬ ਕਰਦੇ ਪਏ ਨੇ, ਪੜ੍ਹਦੇ ਪਏ ਨੇ ਜੋਬ ਕਰ ਰੇ ਨੇ ਬ ਬੱਚੇ ਜੋਬ ਕਰਦੇ ਪਏ ਨੇ, ਪੜ੍ਹਦੇ ਪਏ ਨੇ?
ਛੋਟੀ ਕਲਾਸ 'ਚ ਹੈਗੇ ਨੇ।
ਅੱਛਾ ਪਾਜੀ, ਹਜੇ ਛੋਟੀ ਕਲਾਸ 'ਚ ਨੇ।
ਹਾਂਜੀ ਹਜੇ ਛੋਟੀ ਕਲਾਸ 'ਚ ਇੱਕ ਹਾਲੇ ਇੱਕ, ਇੱਕ ਸੈਕਿੰਡ 'ਚ ਹੈਗਾ, ਇੱਕ ਫਿਫਥ 'ਚ ਹੈਗਾ।
ਹਾਂਜੀ ਬੜੇ ਛੋਟੇ ਕਾਫ਼ੀ ਪਾਜੀ, ਏਨਾਂ ਦਾ ਪੈਲੇ ਅਪਨਾ ਫੋਨ ਮੈਂ ਕੇ ਹਾਂਜੀ, ਮੇਰਾ ਬੱਚਾ ਤਾਂ ਇੱਕ ਟੈਨਥ 'ਚ ਇੱਕ ਅਪਨਾ ਏੜਥ 'ਚ ਐ।
ਅੱਛਾ, ਓਦੇ ਕੋਈ, ਓਦੇ ਕੋਈ ਫਿਊਚਰ ਬਾਰੇ ਸੋਚੇਆ ਤੁਸੀਂ
ਹਾਂਜੀ ਭਾਜੀ ਓਹੀ ਟੈਂਨਥ ਔਰ ਬੋਰਡ ਦੇ ਪੇਪਰ ਵਧੀਆ ਕਰ ਲੈ। ਤੇ ਰਿਜ਼ਲਟ ਵਦੀਆ ਲੈ ਆਏ, ਕੋਈ ਜੋਬ ਜੂਬ ਕਰਲੈ ਸਰਕਾਰੀ। ਮੇਰੇ ਮੁੰਡੇ ਦਾ ਨਾਮ ਐ ਹੈਲੋ, ਹੈਲੋ, ਹੈਲੋ। ਹੈਲੋ, ਹੈਲੋ। ਹੈਲੋ।
ਹੈਲੋ।
ਹੈਲੋ ਤੁਆਡਾ ਨੈਟ ਨੀ ਚੱਲਦਾ ਪੇਆ ਕਿ ਭਾਜੀ?
ਭਾਜੀ ਮੇਰਾ ਨੈਟ ਤੇ ਚੱਲਦਾ ਪੇਆ, ਤੁਆਡਾ ਨੈਟ ਨੀ ਚੱਲਦਾ ਪੇਆ।
ਭਾਜੀ ਤੁਆਡਾ ਨੀ ਚੱਲਦਾ ਭਾਜੀ ਹੁਨ ਐ ਲੋ ਆਈ ਵਾਜ?
ਹਾਂਜੀ ਹੁਨ ਆਈ ਐ, ਹੁਨ ਆਈ ਐ।
ਹਾਂਜੀ ਸੁਨੋ ਭਾਜੀ ਮੈਂ ਕੈ ਰਾ ਸੀ ਅਪਨਾ ਟੈਨਥ 'ਚ ਮੁੰਡਾ ਓਨੂੰ ਕੇਆ ਵਾ ਅਪਨਾ ਵਧੀਆ ਪੜ੍ਹਾਈ ਕਰਲਾ ਰਿਜ਼ਲਟ ਲਿਆ ਵਧੀਆ ਨਾਈਨਟੀ ਪਰਸੈਂਟ ਤੇ ਕੋਈ ਜੋਬ ਜੂਬ ਲੱਗ ਜਾ ਸਰਕਾਰੀ
ਹੂੰ ਬਿਲਕੁਲ ਭਾਜੀ ਬਿਲਕੁਲ ਹੋਰ ਘਰ ਸਾਰੇ ਠੀਕ ਵਗੈਰਾ ਬੱਚੇ ਬੁੱਚੇ ਤੁਹਾਡੇ ਨਾਨੀ ਨੂਨੀ ਵਗੈਰਾ।
ਸਭ-ਸਭ ਠੀਕ ਨੇ ਭਾਜੀ ਸਭ ਠੀਕ ਨੇ। ਮੇਰੀ ਸੁਣੋ ਗੱਲ ਤੁਸੀਂ ਤੁਹਾਡੇ ਬੱਚਿਆਂ ਛੋਟੇ ਨੇ ਤੁਸੀਂ ਆਪਣੇ ਬੱਚਿਆਂ ਨੂੰ ਪਹਿਲ ਹੁਣ ਘੱਟ ਬਾਹਰ ਦਾ ਫੂਡ ਘੱਟ ਕਰੋ ਦਾ ਜੰਕ ਫੂਡ ਜਿਹੜਾ ਉਲੀ ਫੂਡ ਹੁੰਦਾ ਉਹ ਬੰਦ
ਕਰਾਓ ਟੇਕ ਸਹੀ ਕਰਵਾਓ ਆਪਣਾ ਹੈਲਥ ਕੋਨਸੀਐਸ ਕਰੋ ਉਹਨੂੰ ਵੈਜੀਟੇਬਲ ਖਾਓ ਉਹਨੂੰ ਕਹਿ ਕਲੀਨ ਡਾਇਟ ਖਾਏ ਫਰੂਟਸ ਖਾਏ ਪਾਣੀ ਦਾ ਇਨਟੇਕ ਕਰੇ।
ਚੀਜ਼ ਉਹਨੂੰ ਟਾਈਫਾਈਡ ਹੋ ਗਿਆ ਸੀ। ਤੇ ਡਾਕਟਰ ਕਰਾਇਆ ਸੀ ਉਹਨੇ ਫਿਰ ਉਹ ਕਹਿੰਦਾ ਥੋ-ਥੋੜਾ ਟਾਈਮ ਲੱਗੇਗਾ ਰਿਕਵਰੀ ਹੋਣ ਚ ਇਹਨੂੰ
ਹੈਲੋ ਭਾਜੀ ਹੈਲੋ ਤੁਹਾਡੀ ਆਵਾਜ਼ ਘੱਟ ਕੇ ਆਉਂਦੀ ਪਈ ਜੇ।
ਹੈਲੋ।
ਹੈਲੋ ਹਾਂਜੀ ਹਾਂਜੀ ਆਈ ਆਵਾਜ
ਹੁਣ ਆਈ ਭਾਜੀ ਆਵਾਜ਼ ਹੈਲੋ।
ਆਹ ਭਾਜੀ ਹੈਲੋ ਆ ਰਹੀ ਆਵਾਜ਼।
ਹੈਲੋ।
ਆ ਰਈ ਏ ਹੈਲੋ
ਹੈਲੋ
ਆ
ਹੈਲੋ ਭਾਜੀ ਹੈਲੋ
ਹੈਲੋ
ਹੈਲੋ ਭਾਜੀ ਅਵਾਜ ਨੀ ਆ ਰਹੀ ਤੁਹਾਨੂੰ ਮੇਰੀ
ਆ ਗਈ ਏ ਆ ਰਹੀ ਏ ਆਵਾਜ਼ ਮੈਂ ਹੋਰ ਸੁਣਾ ਹੋਰ ਠੀਕ ਹੋ
ਹੈਲੋ
ਘਰ ਹੈਲੋ ਘਰ ਸਭ ਠੀਕ ਨੇ
ਹੈਲ ਭਾਜੀ ਆਵਾਜ਼ ਨੀ ਆ ਰਹੀ ਤੁਹਾਨੂੰ ਮੇਰੀ
ਹਾਂਜੀ ਆਵਾਜ਼ ਆ ਗਈ ਤੁਹਾਡੀ ਭਾਜੀ ਆ ਗਈ
ਹੈਲੋ
ਉਹ ਭਾਜੀ ਆਗੀ ਆਵਾਜ਼
ਹੈਲੋ ਭਾਜੀ
ਉਹ ਭਾਜੀ
ਹੈਲੋ